ਹੈਲੋ, ਹਾਂਜੀ ਸਸ ਸ਼੍ਰੀ ਅਕਾਲ ਜੀ।
ਹਾਂਜੀ, ਠੀਕ ਓ ਤੁਸੀਂ?
ਹਾਂਜੀ, ਠੀਕ ਓ?
ਹਾਂਜੀ ਵਧੀਆ ਜੀ, ਤੁਸੀਂ ਠੀਕ
ਹਾਂਜੀ ਠੀਕ ਐ ਜੀ, ਹੋਰ ਕੀ ਕਰਦੇ ਓ? ਹਾਂਜੀ, ਬੋਲੋ ਬੈਠੇ ਸੀ।
ਹਾਂਜੀ, ਹੈਲੋ, ਹਾਂਜੀ-ਹਾਂਜੀ ਹਾਂ। ਹੁਣ ਤੇ ਮੌਸਮ ਵੀ ਏਨਾ ਚੰਗਾ ਹੋ ਗਿਆ ਵੇ, ਬਸ ਆਜ
ਗਰਮੀ ਤੇ ਸਵੇਰੇ ਤੇ ਬੜੀ ਗਰਮੀ ਹੋਗੀ ਸੀ, ਬਾਰ ਤਾਂ ਹੋ ਰਹੀਆਂ ਨੇ ਬਰਸਾਤ ਏਥੇ ਨੀ ਹੋ ਰਹੀਆਂ ਬਰਸਾਤਾਂ
ਹਾਂਜੀ-ਹਾਂਜੀ, ਮੌਸਮ ਹੁਣ ਠੰਡਾ ਹੋ ਗਿਆ। ਮੌਸਮ ਘਟਾ ਜੀ ਹੋ ਰਹੀ ਐ।
ਹੂੰ, ਪੰਜਾਬ ਵਿੱਚ, ਏ ਬਰਸਾਤ ਤੇ ਫਾਨ ਤੇ ਹੁੰਦਾ ਪਿਆ ਭੂਕੰਮ ਆਂਦਾ ਪਿਆਵੇ, ਦਿੱਲੀ ਵਿੱਚ ਵੀ ਹੁੰਦਾ ਪਿਆ, ਦੇਹਰਾਦੂਨ ਵਿੱਚ ਵੀ ਹੁੰਦਾ ਪਿਆ ਇੱਥੇ ਨੀ ਹੋ ਰਿਹਾ ਹੈਗਾ।
ਹਾਂਜੀ-ਹਾਂਜੀ।
ਅੱਛਾ, ਬਰਸਾਤ ਹੋਵੇ ਨਾ ਜਿਵੇ ਅਗਲੇ ਹਫ਼ਤੇ ਆਏਗੀ ਸ਼ਾਇਦ, ਮੋਨਸੂਨ ਆ ਰਿਹਾ।
ਹਾਂਜੀ, ਹਾਂਜੀ, ਕਹਿੰਦੇ ਨੇ ਪਾਣੀ- ਪੀਣਾ ਬਹੁਤ ਜ਼ਰੂਰੀ ਹੁੰਦਾ ਸਿਹਤ ਲਈ।
ਹਾਂ ਪਾਣੀ- ਪੀਣਾ ਬਹੁਤ ਜ਼ਰੂਰੀ ਐ, ਯੋਗਾ ਵੀ ਬੜਾ ਜ਼ਰੂਰੀ ਐ। ਮਤਲਬ, ਆਪਣੇ ਸਰੀਰ ਵਾਸਤੇ ਆਪ ਧਿਆਨ ਰੱਖਣਾ ਪੈਂਦਾ ਐ। ਪਤਾ ਕੀ ਔਰਤਾਂ ਨਾ ਆਪਣਾ ਧਿਆਨ ਨੀ ਰੱਖਦੀ ਹੈਗੀਆਂ। ਤੇ ਹੋਰ ਸਾਰਿਆਂ ਦਾ ਧਿਆਨ ਰੱਖਦੀਆਂ ਨੇ, ਇਹ ਕਰ ਲਈਏ, ਉਹ ਕਰ ਲਈਏ, ਆਪਣੇ ਵਾਸਤੇ ਵੀ ਦਸ ਪ੍ਰਸੈਂਟ, ਆਪਣੇ ਵਾਸਤੇ ਛੋੜਨਾ ਚਾਹੀਦਾ। ਆਪਣੇ ਸਰੀਰ ਨੂੰ
ਹਾਂਜੀ, ਹਾਂਜੀ।
ਚੰਗਾ ਕਰਨਾ ਚਾਹੀਦਾ ਹੈਗਾ ਵੀ, ਲੋਕ ਆਪਣਾ ਸਰੀਰ ਨਈ ਦੇਖਦੇ ਹੇਗੇ, ਇਸ ਵਾਸਤੇ ਯੋਗਾ ਔਰ ਪਾਣੀ ਪਹਿਲੇ ਪਾਣੀ ਪੂਰਾ ਕਰਨਾ ਚਾਹੀਦਾ ਸਾਨੂੰ, ਸਾਡੇ ਸਰੀਰ ਵਾਸਤੇ ਪਾਣੀ ਬਹੁਤ ਜ਼ਰੂਰੀ ਹੈਗਾ।
ਹਾਂਜੀ, ਹਾਂਜੀ ਕਹਿੰਦੇ ਨੇ ਪਾਣੀ ਪੀਂਦੇ ਚਿਹਰੇ ਤੇ ਗਲੋ ਵੀ ਆਂਦਾ ਐ। ਤੋਂ ਪਿੰਪਲ ਵੀ ਨੀ ਹੁੰਦੇ। ਹਾਂਜੀ, ਹਾਂਜੀ, ਦਾਣੇ ਵਗੈਰਾ ਵੀ ਨੀ ਹੁੰਦੇ ਹਾਂਜੀ।
ਹਾਂ ਸਵੇਰੇ ਉੱਠ ਕੇ ਨਾ ਪਹਿਲੇ ਪਾਣੀ ਪੀਓ, ਕੋਸਾ ਪਾਣੀ ਸਵੇਰੇ ਪੀ ਲਓ। ਦਿਨ ਵਿੱਚ ਤੁਸੀਂ ਚਾਹੇ ਨਾਰਮਲ ਪਾਣੀ ਪੀਲੋ, ਦੋ ਗਲਾਸ ਪਾਣੀ ਨੋਰ ਅ ਮਾੜਾ ਜ ਕੋਸਾ ਪੀ ਲਓ, ਫਿਰ ਤਾਡਾ ਪੇਟ ਫਰੈਸ਼ ਹੋ ਜਾਏਗਾ। ਫਿਰ ਸੁਬਅ ਚਾਰ ਕਦਮ ਚੱਲੋ, ਪੇਟ ਨਾਲ ਈ ਸਾਫ਼ ਹੋ ਜੇਗਾ। ਤੁਹਾਡਾ, ਕੋਈ ਦਵਾਈ ਦੀ ਚੁਰਨ ਦੀ ਜ਼ਰੂਰਤ ਨਈ ਪੈਂਦੀ, ਅੱਛਾ ਪੇਟ ਸਾਫ਼ ਹੋ ਜੇਗਾ। ਫਿਰ ਉਸ ਤੋਂ ਬਾਅਦ ਤੁਸੀਂ ਆਪਣਾ, ਥੋੜ੍ਹਾ ਜਿਆ ਯੋਗਾ ਕਰ ਦਉ। ਬ ਪਹਿਲੇ ਖੜੇ ਹੋਣੇ ਵਾਲੇ ਕਰਲਓ, ਪਹਿਲੇ ਖੜੇ ਹੋਣੇ ਆਲੇ ਟੰਗਾਂ ਵਾਲੇ ਕਰ ਲਓ। ਚੀਜ਼ ਨੂੰ ਪਕੜ ਕੇ ਨਾ, ਤੇ ਖੜੇ ਹੋਣੇ ਵਾਲੇ ਕਰ ਲਓ। ਪੈਰਾਂ ਵਾਲੇ ਕਰ ਲਓ, ਹੱਥਾਂ ਵਾਲੇ ਕਰ ਲਓ, ਹੱਥ ਨੂੰ ਗੋਲ- ਗੋਲ ਘੁੰਮਾਓ।
ਹਾਂਜੀ, ਹਾਂਜੀ।
ਤੁਹਾਡੇ ਕੋਲ ਵੀਡੀਓ ਸਾਰੀਆਂ ਆਂਦੀਆ ਈ ਹੋਣਗੀਆਂ, ਤੁਸੀਂ ਉਹ ਦੇਖ- ਦੇਖ ਕੇ ਸਾਰਾ ਘਰ ਈ ਕਰ ਲਿਆ ਕਰੋ। ਇਹ ਜਿਹੜਾ ਮਤਲਬ ਸਾਹ ਚੜਦਾ ਨਾ, ਇਹ ਸਾਹ ਵੀ ਨੀ ਚੜਦਾ। ਔਰ ਪਾਣੀ, ਪਾਣੀ ਤਾਂ ਇੰਨਾ ਜ਼ਰੂਰੀ ਹੈਗਾ ਨਾ, ਮੈਂ ਕਹਿੰਨੀ ਆ। ਕੁਝ ਦੱਸ ਨਹੀਂ ਸਕਦੀ ਮੈਂ, ਪਾਣੀ ਅਗਰ ਪੀਓਗੇ ਤੁਸੀਂ, ਤੁਹਾਡੇ ਚਿਹਰੇ ਦੇ ਗਲੋਂ ਆਏਗਾ। ਇਹ ਜਿਹੜੇ ਚਿੱਟੇ- ਚਿੱਟੇ ਨਿਸ਼ਾਨ ਹੋ ਜਾਂਦੇ ਨੇ, ਉਹ ਖਤਮ ਹੋ ਜਾਣਗੇ। ਕਾਲੇ -ਕਾਲੇ ਘੇਰੇ ਜਿਹੜੇ ਅੱਖਾਂ ਦੇ ਹੁੰਦੇ ਨੇ ਨਾ, ਅੱਛੇ ਹੋ ਜਾਂਦੇ ਨੇ। ਉਹ ਸਾਫ਼ ਹੋ ਜਾਂਦੇ ਨੇ, ਤੇ ਹ ਪਾਣੀ ਤੇ ਅਗਰ ਨਹੀਂ ਪੀਓਗੇ ਤੁਸੀਂ, ਤੁਹਾਡੇ ਬਲੱਡ ਤੋਂ ਲੈਣਾ ਸ਼ੁਰੂ ਕਰ ਦੇਗਾ। ਕਿਉਂਕਿ ਸੱਤਰ ਪ੍ਰਸੈਂਟ ਪਾਣੀ ਅੰਦਰ ਉਦਾ, ਬੁੱਡੀ ਦੇ ਅੰਦਰ।
ਹਾਂਜੀ, ਹਾਂਜੀ।
ਤੇ ਉਸ ਤੋਂ ਬਾਅਦ ਨਾ, ਉਸ ਤੋਂ ਬਾਅਦ ਯੋਗਾ ਵੀ ਬੜਾ ਜਰੂਰੀ ਹੈਗਾ। ਯੋਗਾ ਕਰੋਗੇ ਤੇ ਸਰੀਰ ਖੁੱਲ ਜਾਂਦਾ ਹੈਗਾ ਵੀ, ਕਪਾਲ ਬਾਤੀ ਤੁਸੀਂ ਅੱਧਾ ਘੰਟਾ ਬੈਠ ਕੇ ਕਰੋ। ਪੰਦਰਾਂ -ਪੰਦਰਾਂ ਮਿੰਟ ਹਨਾ, ਪੰਦਰਾਂ ਮਿੰਟ ਕਪਾਲ ਵਤ ਕੀਤਾ, ਪੰਦਰਾਂ ਮਿੰਟ ਲੋਮ- ਲੋੋਮ ਜਰੂਰੀ ਕਰਨਾ।
ਹਾਂਜੀ, ਹਾਂਜੀ ਉਹ ਨਾਲ ਵੀ ਠੀਕ ਹੋ ਜਾ, ਆਕਸੀਜਨ ਹੁੰਂਦੀ ਨਾ।
ਪਾਲ ਬਾਤੀ ਅਗਰ ਕਰਦੇ ਔ ਤਾਂ ਨਾਲ ਹੀ ਲੋਮ- ਲੋੋਮ ਬੜਾ ਜ਼ਰੂਰੀ ਹੈਗਾ, ਅਗਰ ਉਹ ਨਹੀਂ ਕਰੋਗੇ ਨਾ ਉਹਦਾ ਕੋਈ ਫਾਇਦਾ ਵੀ ਨੀ ਹੋਏਗਾ ਤੁਹਾਨੂੰ।
ਇਹ ਦੋਨੋਂ ਲਗਾਤਾਰ ਕਰਨੇ ਨੇ, ਪੰਜ -ਪੰਜ ਮਿੰਟ ਕਰੋ। ਦਸ- ਦਸ ਮਿੰਟ ਕਰੋ। ਫਿਰ ਉਸ ਤੋਂ ਬਾਅਦ, ਬੱਸਰੇ ਕ ਕਰੋ ਇੱਕੋ ਪੇਟ ਵਾਲਾ ਕਰੋ ਪੇਟ ਦੋਨੋ ਹੱਥ ਪੇਟ ਤੇ ਰੱਖ ਕੇ ਨਾ ਮੰਡੂਕ ਆਸਨ ਓ ਪੇਟ ਵਾਸਤੇ ਹੈਗਾ ਜੇ, ਐ ਪੇਟ ਅੰਦਰ ਚਲਾ ਜਾਂਦਾ ਹੈਗਾ। ਤੇ ਇੱਕ ਅਗਰ ਟੰਗਾਂ ਦਰਦ ਨੇ, ਤੇ ਟੰਗਾਂ ਵਾਲਾ ਕਰੋ।
ਹਾਂਜੀ-ਹਾਂਜੀ।
ਤੇ ਟੰਗਾਂ ਵਾਲਾ ਵੀ ਕਰਲੋ ਤੁਸੀਂ, ਖ ਖੜੇ ਹੋਣੇ
ਅਸੀਂ ਵੀ ਕਰੀਦਾ ਹੁੰਦਾ ਯੋਗਾ ਤੇ ਸੁਬਹ ਜਾਹੀਦਾ ਹੁੰਦਾ ਪਾਰਕ
ਹਾਂ ਤੇ ਮ ਵ ਹਾਂ ਸਾਰਾ ਯ ਯੋਗਾ ਜ਼ਰੂਰੀ ਟੰਗਾਂ ਵਾਲਾ ਸਿੱਧੇ-ਸਿੱਧੇ ਲੇਟ ਸਿੱਧੇ ਲੇਟ ਕੇ ਨਾ ਬਿਲਕੁਲ ਟੰਗਾਂ ਸਿੱਧੀਆਂ ਕਰਕੇ ਤੇ ਦੋਨਾਂ ਟੰਗ ਪੈਲੇ ਏਕ ਟੰਗ ਉੱਪਰ ਕਰੋ ਫਿਰ ਦੂਜੀ ਟੰਗ ਫੇਰ ਦੋਨੋ ਟੰਗਾਂ ਉੱਪਰ ਫੇਰ ਦੋਨੋ ਟੰਗਾਂ ਉਲਜਾ ਕੇ ਨਾ ਪਿਛਲੇ ਸ ਪਿੱਛੇ ਸਿਰ ਤੇ ਲੈ ਕੇ ਜਾਣੀਆਂ ਨੇ ਓਦੇ ਨਾਲ ਜੇੜਾ ਪੇਟ ਏ ਨਾ ਕੱਟ ਜੇਗਾ। ਲਗਾ ਲਓਗੇ ਤੁਸੀਂ
ਹਾਂਜੀ-ਹਾਂਜੀ।
ਹਾਂ ਓ ਕਰਨਾ ਬੜਾ ਜ਼ਰੂਰੀ ਓ ਪੇਟ ਵਾਸਤੇ ਹੈਗਾ ਜੇ ਪੇਟ ਪੇਟ ਜੇੜਾ ਨਾਲ ਲੱਗ ਜੇਗਾ ਤੁਆਡੇ ਤੇ ਓਸ ਤੋਂ ਬਾਦ ਆਪਣਾ ਸਾਰਾ ਯੋਗਾ ਕਰਕੇ
ਹਾਂਜੀ-ਹਾਂਜੀ।
ਯੋਗਾ ਕਰਕੇ ਫੇਰ ਉਸ ਤੋਂ ਬਾਅਦ ਏਦੀ ਡਾਇਟ ਹੁੰਦੀ ਸਾਰੇ ਦਿਨ ਦੀ ਏਹ ਨਈ ਵੀ ਤੁਸੀਂ ਯੋ ਗਾ ਕਰਕੇ ਉਸ ਤੋਂ ਬਾਦ ਪੂੜੀਆਂ ਤੇ ਪਠੂਰੇ-ਛੋਲੇ ਖਾ ਲੋ ਓ ਨੀ ਖਾਣੇ ਤੁਸੀਂ ਹਾਂ ਓ ਨੀ ਖਾਣੇ ਹੈਗੇ ਓ ਛੋੜ ਦੇਣਾ ਨਾ ਥੋੜੇ ਦਿਨ ਵਾਸਤੇ ਤੇ ਫੇਰ ਨਾ ਤਾਂ ਈ ਵੇਟ ਕੱਟੇਗਾ ਨਾ ਤੇ
ਹਾਂਜੀ-ਹਾਂਜੀ।
ਉਸ ਤੋਂ ਬਾਦ ਤੁਸੀਂ ਨਾ ਸਵੇਰੇ ਪੈਲੇ ਪਾਨੀ ਪੀਤਾ ਉਸ ਤੋਂ ਬਾਅਦ ਯੋਗਾ ਕੀਤਾ ਫੇਰ ਤੁਸੀਂ ਹਾਂ ਖਾਲੀ ਪੇਟ ਪੀਨਾ ਚਾ ਨੀ ਪੀਣੀ ਜੇ ਚਾ ਬੰਦ ਕਰਦੋ ਤੇ ਜਾਦਾ ਤੋ ਜਾਦਾ ਇੱਕ ਹਾਂ ਕੋਸਾ ਪਾਨੀ ਪੀਨਾ ਤੇ ਤੁਸੀਂ ਹਰ ਹਰਬਲ ਟੀ ਪੀ ਲਯਾ ਕਰੋ ਈ ਫਰੈਸ਼ ਪੀ ਲਯਾ ਕਰੋ ਓਦੀ ਜਗ੍ਹਾ ਤੇ ਨੀ ਤੇ ਲਾ ਚੀ ਉਬਾਲ ਕੇ ਨਾ ਸੌਂਫ ਬਾਲ ਕੇ ਓਦਾ ਕਾੜਾ ਪੀ ਲੋ ਓਦਾ ਕਾੜਾ ਪੀ ਲਯਾ ਕਰੋ ਓ ਵੀ ਚੰਗਾ ਐ ਓ ਵੀ ਚਾ‌ ਦਾ ਕੰਮ ਕਰੇਗਾ।
ਹਾਂਜੀ-ਹਾਂਜੀ ਓ ਕਿਸ ਵਸਤੇ ਹੁੰਦੈ ਕਿਦੇ ਆਸਤੇ ਹੁੰਦਾ, ਓ ਕਿਦੇ ਆਸਤੇ ਹੁੰਦਾ?
ਐ ਜੇੜਾ ਤਾਨੂੰ ਜੇੜਾ ਕਿਸੇ ਨੂੰ ਸਾਹ ਚੜੇ ਜਾਂ ਕੁਛ ਹੋਵੇ ਓਦੇ ਵਾਸਤੇ ਵੀ ਅ ਅੱਛਾ ਹੈਗਾ ਫਿਰ ਉਸ ਤੋਂ ਬਾਅਦ ਤੁਸੀਂ ਓਟਸ ਬਣਾ ਲਓ ਓਟਸ ਦੋ-ਤਿੰਨ ਚਮਚ ਪਾਕੇ ਨਾ ਓਟਸ ਬਣਾ ਲੋ ਬਿਨਾਂ ਬਿਨਾਂ ਘੀ ਤੇ ਪਿਆਜ ਭੁੰਨ ਲੋੋ ਜਰਾ ਜਯਾ ਇੰਝੇ ਸੁੱਕਾ ਈ ਫਿਰ ਓਦੇ ਚ ਓਟਸ ਪਾ ਦੋ ਫਿਰ ਪਾਨੀ ਪਾ ਦੋ ਉਬਲ ਜਾਵੇ ਬਸ ਓਨੂ ਲਾ ਲੋ ਕਟੋਰੀ ਚ ਪਾ ਕੇ ਅਪਣਾ ਖਾ ਲੋ ਨਾ ਮਾੜੀ ਜੀ ਦਈ ਲੈਲੋ ਨਾਲ ਡਾਇਟ ਵੀ ਤੇ ਜ਼ਰੂਰੀ ਏ ਨਾ
ਹਾਂਜੀ ਬੋਤ ਜ਼ਰੂਰੀ ਡਾਇਟ ਹਾਂਜੀ।
ਫੇਰ ਓ ਖਾ ਲੋ ਤੁਆਡਾ ਪੇਟ ਪਰ ਜੇਗਾ ਫੇਰ ਵੱਜ ਜਾਣਗੇ ਗਿਆਰਾਂ ਫਿਰ ਤੁਸੀਂ ਖੀਰਾ ਕੱਟ ਲੋ, ਟਮਾਟਰ ਕੱਟ ਲੋ, ਪਿਆਜ਼ ਕੱਟ ਲੋ ਹਾਂ ਨਿੰਬੂ ਪਾ ਲੋ ਤੇ ਉਹ ਪਲੇਟ ਭਰ ਕੇ ਉਹ ਖਾਲੋ। ਪੇਟ ਭਰ ਪੇਟ ਭਰ ਗਿਆ ਤੁਹਾਡਾ ਫੇਰ ਗਿਆਰਾਂ ਵਜੇ ਦਾ ਹੋ ਗਿਆ। ਬ੍ਰੇਕਫਾਸਟ ਫੇਰ ਤੁਹਾਡੇ ਦੁਪਹਿਰ ਦੀ ਰੋਟੀ ਆ ਗਈ। ਫਿਰ ਉਹਦੇ ਤੁਸੀਂ ਭਾਵੇਂ ਇੱਕ ਰੋਟੀ ਲਓ ਚਾਹੇ ਦੋ ਰੋਟੀ ਲਓ ਸਬਜ਼ੀ ਜੋ ਬਣਗੀ ਏ ਹਰੀ ਸਬਜ਼ੀ ਜ਼ਿਆਦਾਤਰ ਤਾਂ ਸਬਜ਼ੀ ਹਰੀ ਖਾਓ। ਉਹ ਖਾ ਲਓ ਫੇਰ ਸ਼ਾਮੀ ਫਿਰ ਤੁਸੀਂ ਚਾਹ ਪਾਣੀ ਬੰਦ ਕਰੋ, ਸ਼ਾਮੀ ਤੁਸੀ ਖਾਣਾ ਤਾ ਫਰੂਟ ਖਾ ਲੋ, ਜੇ ਰੋਟੀ ਖਾਣੀ ਵੀ ਨਾ ਫੁਲਕਾ ਤੇ ਛੇ ਵਜੇ ਤੋਂ ਪਹਿਲ ਛੇ ਵਜੇ ਤੱਕ ਖਾ ਲਓ ਬਸ, ਰਾਤੀ ਰੋਟੀ ਨੀ ਖਾਣੀ ਰਾਤੀ ਨੀ ਰੋਟੀ ਬੰਦ ਕਰੋ, ਤਾਂ ਫਾਇਦਾ ਏ ਜੀ ਯੋਗਾ ਦਾ ਰਾਤੀ ਰੋਟੀ ਬੰਦ ਕਰੋ ਔਰ ਆਪਣਾ ਕੇ ਨਈ ਬੋਤਾ ਤੇ ਦੁੱਧ ਦਾ ਕੱਪ ਲੇਲੋ। ਦੁੱਧ ਚ ਹਲਦੀ ਪਾ ਕੇ ਲੈ ਲੋ।
ਹਾਂਜੀ-ਹਾਂਜੀ, ਕਹਿੰਦੇ ਤੇ ਹੈਗੇ ਨੇ ਹਲਦੀ ਪਾ ਕੇ ਲੈਲੋ।
ਹਲਦੀ ਪਾ ਕੇ ਲੈ ਲੋ ਨੀ ਤੇ ਮਖਾਨੇ ਵਿੱਚ ਪਾਲੋ। ਮਖਾਣਾ ਹੁੰਦਾ ਐ ਨਾ ਮਖਾਣਾ, ਓਨੁ ਭੁਨ ਓਨੂੰ ਭੁਨ ਲਓ। ਭੁਨ ਕੇ ਓਨੂ ਵਿੱਚ ਪਾ ਦੋ, ਓ ਖਾ ਲਓ ਤੀਰਜ ਅਕਣ ਬਣ ਜੇਗਾ। ਪੇਟ ਭਰ ਜੇਗਾ ਜ਼ਰੂਰੀ ਥੋੜਾ ਰੋਟੀਆਂ ਈ ਖਾਣੀਆਂ ਨੇ‌।
ਹਾਂਜੀ ਹਾਂਜੀ ਓ ਤਾਂ ਠੀਕ ਹਾਂਜੀ।
ਐਯੋ ਔਦਾ ਜੇੜਾ ਐ ਕਮਾਲ ਐ ਨਾ ਐ ਕਿਸੇ ਕਿਸੇ ਨੀ ਪਤਾ ਸਭ ਨੂੰ ਨੀ ਪਤਾ ਹੈਗਾ।
ਹਾਂਜੀ ਹਾਂਜੀ। ਏਕ ਸਰਵਾਈਕਲ ਵੀ ਹੁੰਦੀ ਏ ਸਈਵ ਸਰਵਾਈਕਲ ਹੁੰਦੀ ਏ ਓਦੇ ਨਾਲ ਦੱਸ ਦੋ।
ਸਰਵਾਈ ਸਰਵਾਈਕਲ ਜੇੜੀ ਗਰਦਨ ਕੇ ਬੈਠਣੇ ਵਾਲੇ, ਖੜੇ ਹੋਣੇ ਵਾਲੇ, ਲੇਟਣੇ ਵਾਲੇ। ਐ ਸਰਵਾਈਕਲ ਦਾ ਵੀ ਕਰਨਾ ਐ ਗਰਦਨ ਨੂੰ ਨਾ, ਅਪਣੀ ਗਰਦਨ ਜੇੜੀ ਤੁਹਾਡੀ ਹੈਗੀ ਏ ਔਨੂੰ ਪਹਿਲੇ ਦਾਏ ਘੁੰਮਾਓ, ਅਰਾਮ ਰਾਮ ਨਾਲ ਫਿਰ ਬਾਂਏ ਘੁੰਮਾਓ। ਫੇਰ ਸਿੱਧਾ, ਫੇਰ ਉੱਪਰ, ਫੇਰ ਨਿਚੇ। ਫਿਰ ਦਾਏਂ ਬਾਏਂ ਮਤਲਬ ਦੋ ਤਿੰਨ ਚੱਕਰ ਐਂਜ ਕਰਨੇ ਨੇ ਫਿਰ ਉਸ ਤੋਂ ਬਾਦ ਗਰਦਨ ਨੂੰ ਗੋਲ ਗੋਲ ਘੁਮਾਣਾ ਐ ਦਾਏਂ ਤਰਫ। ਦੋ ਵਾਰੀ, ਫੇਰ ਬਾਏਂ ਤਰਫ। ਦੋ ਵਾਰੀ, ਠੀਕ ਐ ਏ ਐ ਸਿਰਫ ਸਰਵਾਈਕਲ ਵਾਸਤੇ ਹੈਗੀ। ਜਿੰਨੀਆਂ ਮਰਜ਼ੀਆਂ ਦਵਾਈਆਂ ਖਾਂਦੇ ਰੋ ਤੁਹਾਨੂੰ ਅਰਾਮ ਨੀ ਮਿਲੇਗਾ। ਐਂਦੇ ਨਾਲ ਤੁਹਾਨੂੰ ਬੜਾ ਆਰਾਮ ਮਿਲੇਗਾ। ਲੋਕ ਕਰਦੇ ਨੀ ਹੈਗੇ ਨਾ ਤੇ ਐ ਦੁਗਾ ਦਾ ਤਾ ਬੋਤ ਅੱਛਾ ਰਿਜਲਟ ਹੈਗਾ ਏ।
ਹਾਂਜੀ ਜੀ ਬਸ ਅਸੀ ਜਾ ਅਸੀ ਵੀ ਜਾਂਨੇ ਆਂ ਅਸੀ ਉੱਠਨੇ ਅਸੀ ਸਾਢੇ ਚਾਰ ਵਜੇ ਉੱਠ ਜਾਂਨੇ ਆਂ ਅਸੀ। ਤੇ ਉਠ ਕੇ ਅਸੀ ਫੇਰ ਅਸੀ ਪਾਰਕ ਦੇ ਵਿੱਚ ਜਾਂਨੇ ਆਂ ਅਸੀ। ਯੋਗਾ ਕਰਨੇ ਹਾਂਜੀ। ਪੈਲਾ ਚਾਰ ਚੱਕਰ ਅਸੀ ਭ ਭੱਜਣ ਦੇ ਲਗਾਨੇ ਆਂ ਭੱਜਦੇ ਆਂ ਅਸੀ।
ਹੂੰ
ਓਹ ਫੇਰ ਦੌੜ ਲਗਾਈ ਦਾ ਹੁੰਦਾ ਐ ਮਤਲਬ, ਚੱਲ ਚਲਦੇ ਵੀ ਆਂ। ਚੱਕਰ ਕੱਟਦੇ ਆਂ, ਹਾਂਜੀ ਚਾਰ ਪੰਜ ਚੱਕਰ ਚੱਕਰ ਕੱਟਣੇ ਆਂ। ਤੇ ਯੋਗਾ ਕਰਨੇ ਆਂ ਬਸ ਤਵੀ ਫੈਟੀ ਹੋਗੀ ਹਾਂਜੀ।
ਚੱਲੋਗੇ ਨਾ ਫੇਰ ਪੇਟ ਵੀ ਘੱਟ ਜੇਗਾ।
ਹਾਂਜੀ-ਹਾਂਜੀ, ਚ ਤੁਰਨੇ ਆ ਅਸੀਂ ਤੋ ਫੇਰ ਓਧਰੋਂ ਆਨੇ ਆਂ, ਫੇਰ ਗੁਰਦੁਆਰੇ ਜਾਈਦਾ ਹੁੰਦਾ ਐ।
ਹੂੰ।
ਹਾਂਜੀ।
ਹੁੰ, ਪਸੀਨਾ-ਪਸੂਨਾ ਫੇਰ ਆਂਦਾ? ਪਸੀਨਾ-ਪਸੂਨਾ ਆਂਦਾ ਔਦੇ ਨਾਲ ਫੇਰ ਤਾਨੂੰ?
ਹਾਂਜੀ, ਜਦੋਂ ਭੱਜਦੇ ਆਂ ਤੇ ਫੇ, ਰ ਪਸੀਨਾ ਈ ਆਂਦਾ ਏ ਫੇਰ ਤੇ ਸਰੀਰ ਨੂੰ।
ਸਈ ਐ। ਕਈਆਂ ਦ ਪਸੀਨਾ ਈ ਨੀ ਆਂਦਾ ਮੇਨ ਤੇ ਏਨਾ ਪਸੀਨਾ ਮੈਂ ਰਸੋਈ ਜਾਵਾਂ ਸਾਰੇ ਮੇਰੇ ਕੱਪੜੇ ਗਿੱਲੇ ਹੋ ਜਾਂਦੇ ਨੇ ਰੋਟ
ਹਾਂਜੀ, ਪਸੀਨਾ ਤਾ ਮੈਨੂੰ ਬੋਤ ਹਾਂ, ਪਸੀਨਾ ਤੇ ਮੈਨੂੰ ਬੋਤ ਆਂਦਾ ਐ, ਏਕ ਮਿੰਟੀ ਚ, ਹਾਂਜੀ।
ਹਾਂ, ਹੁਨ ਪਸੀਨਾ ਈ ਨੀ ਆਂਦਾ।
ਨਈ, ਮੈਨੂੰ ਤੇ ਬੋੜਾ ਬੋਤ ਜਾਦਾ ਪਸੀਨਾ ਆਂਦਾ।
ਪਸੀਨਾ ਆਨਾ ਚਾਈਦਾ ਹੈਗਾ, ਠੀਕ ਐ।
ਥੋੜਾ ਟੂਰ ਲੇਨੀ ਆਂ ਨਾ ਮੈਂ ਤਾਂ ਵੀ ਮੈਨੂੰ ਪਸੀਨਾ ਆ ਜਾਂਦਾ ਬੋਤ ਜਲਦੀ।
ਹਾਂ-ਹਾਂ, ਹਾਂ ਤੁ ਪਾਣੀ ਖੁੱਲਾ ਪੀਓ ਕਰੋ ਬਸ, ਅੱਠ-ਦਸ ਗਲਾਸ ਰੋਜ਼ ਦੇ ਪੀਣੇ ਨੇ।
ਹਾਂਜੀ -ਹਾਂਜੀ, ਪਤਲੇਆ ਅਪਣੀ ਬੋਤਲ ਰੱਖੀ ਹੋਈ ਬੋਤਲ ਰੱਖੀ ਹੋਈ ਏ, ਦੋ-ਢਾਈ ਕਿਲੋ ਤੇ ਪੀ ਲੈਂਨੀ ਆ ਮੈਂ।
ਹਾਂ-ਹਾਂ, ਹਾਂ ਨਾ ਏਨਾ ਤਾ ਪੀਣਾ ਹੀ ਚਾਈਦਾ ਨਾ ਤਾਨੂੰ, ਹੋਰ ਹਾਂ, ਵਧੀਆ।
ਹਾਂਜੀ, ਪਾਨੀ ਪੀਨਾ ਬੋਹਤ ਜ਼ਰੂਰੀ ਹੁੰਦਾ ਏਨਾ, ਕਦੇ ਥੱਲੇ ਨਾ ਅ ਕਾਲ ਡਾਰ ਸਰਕਲ ਵੀ ਹੋ ਜਾਂਦੇ ਨੇ।
ਐ ਤੁਐਨੂੰ ਕੇਯਾ ਤੇ ਹੈ, ਸਾਰੇ ਖ਼ਤਮ ਹੋ ਜਾਨਗੇ। ਏਕ ਵੀ ਨੀ ਰਏਗਾ, ਤੁਸੀ ਕੋ ਗੇ ਵੀ ਹਾਂ, ਸਹੀ ਗੱਲ ਏ। ਹੋਰ, ਹੋਰ ਸਭ ਠੀਕ ਐ?
ਹਾਂਜੀ ਠੀਕ ਐ, ਸਸ੍ਰੀ ਅਕਾਲ ਜੀ, ਮੈਂ ਬਾਦ ਵਿੱਚ ਕਰਨੀ ਆਂ ਤਾਨੂੰ ਗੱਲ।
ਅੱਛਾ ਜੀ, ਠੀਕ ਐ ਸਸ੍ਰੀ ਅਕਾਲ ਜੀ, ਸਸ੍ਰੀ ਅਕਾਲ ਜੀ।